ਹੈਲੋ
ਸਤਿ ਸ਼੍ਰੀ ਅਕਾਲ ਭੈਣ ਜੀ ਕੀ ਹਾਲ ਚਾਲ
ਤਾਂ ਹੋਰ ਕੀ ਹਾਲ ਚਾਲ
ਬਸ ਵਧੀਆ ਤੁਸੀਂ ਸੁਣਾਓ
ਵਧੀਆ ਬਸ ਦਾਲ ਸਬਜ਼ੀ ਬਣਾ ਕੇ ਹਟੇ ਆ।
ਅੱਛਾ ਬਣਾ ਲਈ?
ਹਾਂਜੀ-ਹਾਂਜੀ, ਬਸ ਹੁਣ ਫੁਲਕੇ ਹੀ ਲਾਣੇ
ਠੀਕ, ਅੱਛਾ ਜੀ। ਕੀ ਦਾਲ ਬਣਾਈ, ਬਸ ਵਧੀਆ ਤੁਸੀਂ ਸੁਣੋਂ।
ਆਵਾਜ਼ ਬੜੀ ਘੱਟ ਆ ਰਹੀ ਕੀ ਗੱਲ ਤੁਹਾਡੀ?
ਪਤਾ ਨਹੀਂ ਕੀ ਚੱਕਰ ਏ।
ਪਹਿਲਾਂ ਵੀ ਘੱਟ ਆ ਰਹੀ ਸੀ, ਸਹੀ ਆ ਰ ਹੈਲੋ।
ਹਾਂਜੀ।
ਹੈਲੋ।
ਹਾਂਜੀ- ਹਾਂਜੀ, ਹੁਣ ਆ ਰਹੀ ਸਹੀ।
ਹੋਣ ਆ ਰਹੀ ਠੀਕ?
ਹਾਂ।
ਹੋਰ ਸੁਣਾਓ, ਕੀ ਕਰੀ ਜਾਂਦੇ ਐ?
ਹਾਂਜੀ।
ਹੋਰ ਸੁਣਾਓ, ਮੈਂ ਕਿਹਾ ਕੀ ਕਰੀ ਜਾਣੇ।
ਬੱਸ, ਕੁੱਛ ਨੀ। ਰਸੋਈ ਚ ਹੋਰ ਜਨਾਨੀਆਂ ਨੂੰ ਕੰਮ ਵੀ ਕੀ ਏ।
ਇਹ ਤਾਂ ਗੱਲ ਹੈ ਤੁਹਾਡੀ।
ਵਧੀਆ ਹੋਰ।
ਹੋਰ ਠੀਕ-ਠਾਕ ਆ, ਤੁਸੀਂ ਸੁਣਾਓ ਕਿਦਾਂ?
ਆਵਾਜ਼ ਕਿਉਂ ਨਹੀਂ ਆ ਰਹੀ?
ਪਤਾ ਨੀ ਕਿਉਂ ਨੀ ਆ ਰਹੀ, ਹੁਣ ਠੀਕ ਆ। ਹੈਲੋ।
ਹੈਲੋ।
ਹਾਂਜੀ, ਹੁਣ ਠੀਕ ਆ।
ਜਾਂ ਥੋੜ੍ਹੀ ਉੱਚੀ ਬ, ਥੋੜਾ ਹੋਰ ਉੱਚੀ ਬੋਲੋ।
ਮੈਂ ਕਿਹਾ ਹੁਣ ਠੀਕ ਆ ਤਾਡੀ, ਹੁਣ ਆ ਰਹੀ ਆਵਜ ਸਹੀ।
ਹਾਂ, ਹੁਣ ਠੀਕ ਆ। ਪਤਾ ਨੀ ਕਿਉਂ ਘੱਟ ਆ ਰਹੀ ਸੀ?
ਹੋਰ।
ਹੋਰ ਠੀਕ-ਠਾਕ ਆ। ਤੁਸੀਂ ਸੁਣਾਓ ਹੁਣ
ਵਧੀਆ, ਹੋ ਗਏ ਤੁਸੀਂ ਵਿਹਲੇ?
ਹੋਰ ਅਸੀਂ ਵਿਹਲੇ ਹੋ ਗਏ। ਰੋਟੀ ਪਾਣੀ ਖਾ ਲਿਆ ਸੀ। ਹੋਰ ਖਾ ਪੀ ਲਿਆ ਅਸੀ ਤਾਂ।
ਠੀਕ ਐ, ਠੀਕ ਐ।
ਖਾ ਕੇ ਵਿਹਲੇ ਹੋ ਗਏ ਆ।
ਹੋਰ ਸੁਣਾਓ।
ਹੋਰ ਠੀਕ -ਠਾਕ ਆ, ਤੁਸੀਂ ਸੁਣਾਓ।
ਹੂੰ, ਬਸ। ਹੈਲੋ।
ਹਾਂਜੀ-ਹਾਂਜੀ। ਨਈ-ਨਈ ਬੋਲਦੀ-ਬੋਲਦੀ ਪਈ ਆ। ਹੋਰ ਨਈ-ਨਈ ਬੱਸ ਕੁੱਛ ਨੀ ਵਿਹਲੀ ਆ, ਕਰਨਾ ਕੀ ਆ।
ਅੱਛਾ -ਅੱਛਾ। ਫ ਸੋਣ ਦੀ ਤਿਆਰੀ ਹੋਣੀ ਐ।
ਨਈ ਸੋਹਣਾ ਹਜੇ ਕਿੱਥੇ, ਦੱਸ- ਸਾਢੇ ਦਸ- ਗਿਆਰਾਂ ਵੱਜ ਜਾਣੇ ਸੋਣ ਨੂੰ। ਆਰਾਮ ਨਾਲ ਵੱਜ ਜਾਂਦੇ, ਇੰਨਾ ਟਾਈਮ ਤਾਂ ਲੱਗ ਹੀ ਜਾਂਦਾ ਸੋਣ
ਠੀਕ ਐ-ਠੀਕ ਐ।
ਹਾਂਜੀ-ਹਾਂਜੀ।
ਹੋ ਹੋਰ?
ਥੱਕੇ ਹੋਏ ਆ ਹੁਣ ਤਾਂ, ਬੱਸ ਹੋਰ ਠੀਕ-ਠਾਕ ਆ, ਤੁਸੀਂ ਸੁਣਾਓ?
ਬੱਸ ਵਧੀਆ।
ਸ਼ਹੀਦਾਂ ਸਾਹਿਬ ਜਾਇਆ ਕਰੋ, ਅਸੀਂ ਵੀ ਜਾਂਦੇ ਹੁੰਨੇ ਆ, ਸ਼ਹੀਦਾ ਸਾਹਿਬ ਸ਼ਨੀਵਾਰ ਦੇ ਸ਼ਨੀਵਾਰ।
ਅੱਛਾ-ਅੱਛਾ, ਅੰਮ੍ਰਿਤਸਰ?
ਹਾਂਜੀ, 'ਅੰਮ੍ਰਿਤਸਰ' ਚੁਪਹਿਰਾ ਸਾਹਿਬ ਕਰੀਦਾ ਉੱਥੇ।
ਅੱਛਾ-ਅੱਛਾ, ਹ ਹੂੰ, ਸਾਡੇ ਕੋਲ ਜਾ ਹੀ ਨਹੀ ਹੁੰਦਾ। ਕੋਈ ਨਾ ਕੋਈ ਆ ਜਾਂਦਾ, ਫੇਰ ਜਾ ਨੀ ਹੁੰਦਾ। ਸੋਚੀਦਾ ਜ਼ਰੂਰ ਐ, ਜਾਵਾਂਗੇ-ਜਾਵਾਂਗੇ। ਪਰ ਜਾ ਨੀ ਹੁੰਦਾ, ਪਰ ਸਾਡੇ ਵੀ ਇੱਥੇ ਨਾ ਸੰਡੇ ਦੇ ਸੰਡੇ ਮਤਲਬ ਸੰਡੇ ਨੀ, ਮੰਡੇ ਵਾਲੇ ਦਿਨ ਲੱਗਦਾ ਚੁਪਹਿਰਾ ਇੱਥੇ। ਸ਼ਹੀਦਾਂ ਦੇ ਗੁਰਦੁਆਰੇ
ਅੱਛਾ ਜੀ।
ਤੇ ਓਹਦੋ ਅਸੀਂ ਚਲੇ ਜਾਈਦਾ ਹੁੰਦਾ, ਉੱਥੇ।
ਠੀਕ ਨੀ, ਅਸੀਂ ਸ਼ਨੀਵਾਰ ਦੇ ਸ਼ਨੀਵਾਰ ਜਾਈਦਾ। ਰਾਤ ਚੁਪਹਿਰਾ ਹੁੰਦਾ ਉੱਥੇ, ਪਾਠ ਹੁੰਦਾ। ਰ੍ਹਾਤ ਦਾ, ਹਾਂਜੀ ਰ੍ਹਾਤ ਦਾ ਚਪਹਿਰਾ ਕਰੀਦਾ ਯਾ।
ਅੱਛਾ-ਅੱਛਾ, ਰ੍ਹਾਤ ਦਾ ਹੁੰਦਾ?
ਹਾਂਜੀ, ਰਾਤ ਦਾ ਚੋਪਹਿਰਾ ਕਰੀਦਾ ਯਾ, ਬਹੁਤ ਆਨੰਦ ਹੁੰਦਾ। ਹਾ ਨੌ ਵਜੇ ਤੋਂ, ਲੈਕੇ
ਓ
ਡੇਢ ਵਜੇ ਤੱਕ।
ਅੱਛਾ-ਅੱਛਾ, ਫਿਰ ਤੁਸੀਂ, ਮਤਲਬ ਹਰ ਹਫ਼ਤੇ ਜਾਂਨੇ ਹੋ, ਤੁਸੀਂ?
ਹਾਂਜੀ, ਹੁਣ ਅਸੀਂ ਹਰ ਹਫ਼ਤੇ ਜਾਈਦਾ।
ਠੀਕ ਹੈ।
ਬਹੁਤ ਆਨੰਦ ਆਉਂਦਾ ਉੱਥੇ ਜਾਕੇ।
ਸਾਰੇ ਜਣੇ ਜਾਂਦੇ, ਤੁਸੀ?
ਹਾਂਜੀ, ਸਾਰੇ ਈ ਜਾਈਦੇ ਅਸੀ।
ਹੂੰ, ਤੇ ਰਸ਼ ਬਹੁਤ ਹੁੰਦਾ ਹੋਣਾ ਨਾ, ਉੱਥੇ?
ਬਹੁਤ ਰਸ਼ ਹੁੰਦਾ। ਗਰਮੀ ਵੀ ਬਹੁਤ ਹੁੰਦੀ ਆ, ਰਸ਼ ਵੀ ਬਹੁਤ ਜ਼ਿਆਦਾ ਹੁੰਦਾ। ਪਰ ਇਹ ਹੈ ਕਿ, ਪਰਮਾਤਮਾ ਝੋਲੀ ਬਹੁਤ ਭਰਦਾ ਜੱਦ ਉੱਥੇ ਜਾਈਦਾ ਆ।
ਹਾਂ, ਇਹ ਤਾ ਹੈ।
ਕਾਰਜ ਓ ਸਾਰਿਆਂ ਦੇ ਰਾਸ ਕਰ ਦਿੰਦਾ, ਜੋ-ਜੋ ਮੰਗੋ, ਸਾਰਾ ਕੁਝ ਦੇ ਦਿੰਦਾ।
ਹਾਂ ਇਹ ਤਾ ਹੈ, ਸੱਚੇ ਮਨ ਨਾਲ ਜਾਓ, ਤੇ ਅਮ
ਸਹੀ ਗੱਲ ਐ, ਵੈਸੇ ਵੀ ਸ਼ਹੀਦਾਂ ਸਾਹਿਬ ਉਹਦਾ ਵੀ ਬਹੁਤ ਸ਼ਕਤੀ, ਪੌਵਰ ਐ, ਬਹੁਤ ਜ਼ਿਆਦਾ। ਕਿ ਇੱਥੇ ਚੱਲ ਜਾਓ ਇੱਕ ਵਾਰੀ ਮਤਲਬ, ਕੋਈ ਵੀ ਕਾਰਜ ਅੜ ਜਾਂਦਾ, ਤਾਂ ਬੰਦੇ ਦਾ ਇੱਥੇ ਕਾਰਜ ਹੁੰਦਾ ਹੀ ਹੁੰਦਾ।
ਹਾਂ, ਹਾਂ, ਵਧੀ ਜਨੀ ਬਹੁਤ, ਫੇਸਬੁੱਕ ਤੇ ਨਾ ਬਹੁਤ, ਆਂਦੀਆਂ ਵੀਡੀਓ
ਬਿਲਕੁਲ-ਬਿਲਕੁਲ। ਕਈ ਬਿਮਾਰ ਆ ਉਹ ਵੀ ਠੀਕ ਹੋ ਜਾਂਦੇ, ਕਈਆਂ ਦਾ ਵੀਜ਼ਾ ਨਹੀਂ ਲੱਗਦਾ, ਉਹ ਵੀਜ਼ਾ ਲਗ ਜਾਂਦਾ, ਜੇ ਕੋਈ ਇਕ ਕਾਰਜ ਕੋਈ ਹੋਰ ਰੜਿਆ ਹੋਵੇ, ਉਹ ਕਾਰਜ ਹੋ ਜਾਂਦਾ। ਮਤਲਬ ਕੋਈ ਵੀ ਕੰਮ ਆ, ਮਤਲਬ ਉਸ ਜਗ੍ਹਾ ਓਥੇ ਜਾਣ ਤੋਂ ਬਾਅਦ, ਉਹਦਾ ਕਾਰਜ ਪੂਰਾ ਹੋ ਜਾਂਦਾ ਗੁਰਦੁਆਰੇ।
ਇਹੀ ਤਾ ਹੈਹੀ ਆ।
ਇਹਦਾਂ ਦੀ ਜਗ੍ਹਾ ਕੀ, ਕਿਸੇ ਦਾ ਵੀ ਕੰਮ ਨੀ ਰੁਕ ਉੱਥੇ ਜਾਣ ਨਾਲ, ਐਤਵਾਰ ਦਾ ਵੀ ਉੱਥੇ ਦੁਪਿਹਰਾ ਹੁੰਦਾ, ਤੇ ਸ਼ਨੀਵਾਰ ਦਾ ਵੀ ਹੁੰਦਾ।
ਐਤਵਾਰ ਤੇ ਸ਼ਨੀਵਾਰ, ਦੋ ਦਿਨ ਹੁੰਦਾ?
ਦੋ ਦੇਨ ਹੁੰਦਾ ਸ਼ਨੀਵਾਰ ਰਾੱਤ ਦਾ ਹੁੰਦਾ।
ਅੱਛਾ, ਅੱਛਾ।
ਐਤਵਾਰ ਸਵੇਰ ਦਾ ਹੁੰਦਾ।
ਤੁਸੀ ਸ਼ਨੀਵਾਰ ਜਾਂਦੇ ਹੋ ਹਨਾ
ਅਸੀ ਸ਼ਨੀਵਾਰ ਜਾਂਨੇ ਆਂ।
ਏ ਵਦੀਆ ਸਗੋਂ ਰਾਤ ਵਾਲਾ ਸਭ ਤੋ ਵਦੀਆ ਮੈਂ ਕੈਨੀ।
ਹਾਂ ਏ ਗੱਲ ਤਾ ਹੈ। ਰਾਸ਼ ਸਵੇਰ ਵਾਂਗੂ ਜਿੰਨਾ ਈ ਹੁੰਦਾ ਉੱਥੇ ਵੀ ਐਤਵਾਰ ਵਾਲਾ ਵਾਂਗੂ
ਥੋੜਾ ਮੋਸਮ ਵੀ ਓ ਹੁੰਦਾ ਨਾ ਦਿਨੇ ਤੇ ਧੁੱਪ ਵੀ ਗਰਮੀ ਫੇਰ ਹੋਰ ਜੈਦਾ।
ਹਾਂ ਏ ਚੀਜ਼ ਦਾ ਫਰਕ ਪੈਂਦਾ ਕਿ ਦਿਨੇ ਥੋੜੀ ਗਰਮੀ ਜਾਦਾ ਹੁੰਦੀ ਆ। ਤੇ ਬੈਣ ਦਾ ਵੀ ਥੋੜੀ ਦਿੱਕਤ ਓਂਦੀ ਆ, ਕਾਫੀ ਰਾਸ਼ ਹੋਣ ਕਾਰਕੇ
ਹਾਂ, ਪਰ ਏ ਕੀ ਦੁਨੀਆਂ ਰਾਤ ਨੂੰ ਵੀ
ਓਨੀ ਹੁੰਦੀ ਜਿਨੀ ਐਤਵਾਰ ਹੁੰਦੀ ਆ ਰਾਸ਼ ਕੈਂਦੇ ਲੋਕਾਂ ਦੇ ਕਾੰਮ ਬੋ ਹੁੰਦੇ ਆ। ਫੇ ਲੋਕੀ ਜਾਂ
ਓ ਤਾ ਹੈ। ਓ ਜਾਂਦੇ ਐ ਫੇਰ ਰਾਸ਼ ਹੋਣਾ
ਫੇਰ ਏ ਨੀ ਦੇਖਦਾ ਨਾ ਕੋਈ ਹਾਂ, ਕਾੰਮ ਦੇਖਦੇ ਸਾਰੇ ਏ ਚੀਜ਼ ਦਾ ਬੋ ਫ਼ਰਕ ਪੈਂਦਾ
ਤਾ ਹੈ।
ਸਾਡੇ ਵੀ ਤੇ ਮੰਡੇ ਆਲੇ ਦੇਨ ਹੁੰਦਾ ਐ ਫੇਰ ਜਦੋਂ ਹੋਈ ਨਾ ਹੋਏ ਫਿਰ ਚਲੇ ਜਈ ਦਾ
ਅੱਛਾ, ਏਥੇ ਵੀ ਏਂਦਾ ਈ ਹੁੰਦਾ ਜਦ ਉੱਥੇ ਹੁੰਦਾ।
ਏਥੇ ਹਾਂਜੀ ਸੋਮਵਾਰ ਹੁੰਦਾ ਐ, ਤੇ ਏਥੇ ਤੇ ਦਾੱਸ ਤੋ ਦਾੱਸ ਵਜੇ ਸ਼ੁਰੂ ਹੁੰਦੈ।
ਅੱਛਾ।
ਦਾੱਸ ਤੋਂ ਤਿੰਨ, ਚਾਰ ਵਾੱਜ ਈ ਜਾਂਦੇ ਐ।
ਆਹੋ ਐਥੇ ਨੋ ਵਜੇ ਸ਼ੁਰੂ ਹੁੰਦਾ ਪਾੰਜ ਜਿੱਦਾਂ ਜਪਜੀ ਸਾਈਬ ਹੋ ਜਾਂਦੇ ਐ। ਦੋ ਚੋਪਈ ਸੈਬ ਹੋ ਜਾਂਦੇ, ਤੇ ਏਕ ਇੱਕ, ਆਪਣੇ ਸੁਖਮਨੀ ਸੈਬ
ਸੁਖਮਨੀ ਸੈਬ, ਏਥੇ ਵੀ ਏਂਦਾ ਈ
ਤੇ ਫੇਰ ਆਨੰਦ ਸੈਬ ਹੋ ਕੇ, ਅਰਦਾਸ ਹੋ ਜਾਂਦੀ ਐ। ਤੇ ਚੋਪੈਰ ਸੈਬ ਸਮਾਪਤ ਹੋ ਜਾਂਦਾ ਕਾਫੀ ਰਾਸ਼ ਹੁੰਦਾ ਬੋਹਤ
ਹ, ਪਰ ਕਈ ਲੋਕ ਕੈਂਦੇ ਨੇ ਘਾੱਰ ਕਾਰ ਲਾ, ਪਰ ਘਾੱਰ ਨੀ ਹੁੰਦਾ
ਘਾੱਰ ਨੀ ਹੁੰਦਾ ਸ
ਘਾੱਰ ਨੀ ਹੁੰਦਾ ਜੋ ਓ ਜਾ ਕੇ ਕਰਨਾ ਨਾਲੇ ਕਿਨੇ ਹੋ ਜਾਣੇ, ਜਿਨੀ ਸੰਗਤ ਬੈਠੀ ਓਵੀ ਨਾਲ ਜੁੜ ਜਾਂਦੇ ਆ।
ਬਿਲਕੁਲ, ਬਿਲਕੁਲ ਬੋਹਤ ਫ਼ਰਕ ਪੈਂਦਾ
ਹਨਾ-
ਉਥੇ ਓਦਾਂ ਵੀ ਮਤਲਬ ਘਾੱਰ ਸਾਡੇ ਕੋਲ ਕਈ ਵਾਰ ਮਨ ਨੀ ਲੱਗਦਾ ਪਾਠ ਹਾਂਜੀ, ਇੱਥੇ ਘਾੱਰ ਮਨ ਨੀ ਲੱਗਦਾ, ਓਥੇ ਨੀਦ ਨੂੰਦਾਂ ਸਭ ਉੱਡ ਜਾਂਦੀਆਂ ਜਦੋਂ ਅਸੀ ਚੁਪੈਰੇ ਤੇ ਏਕ ਵਾਰ ਬੈਨੇ ਆ ਨਾ, ਸਾਡਾ ਓਟੋਮੈਟਿਕਲੀ ਦਮਾਗ ਆ ਜੇੜਾ, ਓ ਏਕ ਸਾਈਡ ਈ ਹੋਣ ਲਾੱਗ ਪੈਂਦਾ
ਏ ਤਾਂ ਹੈਂ।
ਮਾਨ ਵੀ ਥੋੜਾ ਲੱਗਣ ਲਾੱਗ ਪੈਂਦਾ ਆ।
ਸਈ ਗਾੱਲ ਐ ਫੇਰ ਦੇਖਦੇ ਵੀ ਬਾਰ, ਬਾਰ ਜਾਈਏ
ਸਈ ਗਾੱਲ ਐ।
ਹ
ਤੇ ਏਦਾ ਫਰਗ
ਮੈਂ ਪਹਿ ਮਨ ਬਣਾ ਵੰਡੇ ਫਿਰ ਕੋਈ ਰ ਜਾਂਦਾ ਰਹਿ ਹੀ ਜਾਂਦਾ
ਨਹੀ ਨਹੀ ਸਹੀ ਹੈ ਸਹੀ
ਸਮਾਨ ਹੁੰਦੇ ਰਹਿੰਦੇ ਅਸੀ ਸਾਡੇੰਡੇ ਨਾ ਡੇਲੀ ਮਤਲਬ ਹਰ ਹਫਤੇ ਹੋਣੇ ਹੋਣੇ ਅਸੀ ਜਾਣਾ ਹੀ ਜਾਣਾ ਆਪਾਂ।
ਠੀਕ ਆ
ਹਾਂ ਸੇਵਾ ਵੀ ਹੁੰਦੀ ਬਹੁਤ ਜ਼ਿਆਦਾ
ਹਾਂ ਸੇਵਾ ਇਥੇ ਵੀ ਬਹੁਤ
ਕਦੀ ਜੇ ਗੁਰਦੁਆਰੇ ਨਾਲ ਹੀ ਸਮਾਗਮ ਅਟੈਂਡ ਕਰ ਲਈ ਦਾ
ਨਹੀਂ ਨਹੀਂ ਸਗੋਂ ਵਧੀਆ ਗੱਲ ਹੈ ਇਸ ਬਹਾਨੇ ਬੰਦਾ ਰੱਬ ਦੇ ਨਾਲ ਜੁੜ ਜਾਂਦਾ। ਉਹਦੋ ਸਾਡੇ ਤੋਂ ਕੁਛ ਨੀ ਹੁੰਦਾ ਏਦਾਂ ਜੋੜ ਹੋ ਜਾਂਦਾ।
ਅਸੀਂ ਦੁਨੀਆਂ ਤੇ ਆਏ ਕਿਸ ਵਾਸਤੇ ਰੱਬ ਨੇ ਸਾਨੂੰ ਇਸ ਵਾਸਤੇ ਭੇਜਿਆ! ਉਹ ਕਿ ਮੈਨੂੰ ਯਾਦ ਕਰੋ ਸਾਨੂੰ ਜਾ ਕੇ
ਪਰ ਅਸੀਂ ਉਹਦਾ ਨਾਂ ਘੱਟ ਲਈਦਾ ਅਸੀਂ ਹੋਰ ਹੀ ਜ਼ਿੰਮੇਵਾਰੀਆਂ ਚ ਬਹੁਤ ਉਲਝ ਗਏ ਹਾਂ।
ਨਹੀਂ ਕੁਛ ਨਾ ਕਹੋ ਸਭ ਕੁਛ ਕਹੋ ਆਪਣੇ ਸਾਰੇ ਈ ਸ਼ੌਕ ਪੂਰੇ ਕਰੋ ਪਰ ਮੈਨੂੰ ਨਾ ਭੁੱਲੋ ਉਹਨੇ ਕਿਹਾ।
ਸਹੀ ਗੱਲ ਹੈ ਪਰ ਅਸੀਂ ਕੀ ਕਰਦੇ ਅਸੀਂ ਸਾਰਾ ਕੁਛ ਕਰਦੇ ਹਾਂ ਪਰ ਉਹਨੂੰ ਭੁੱਲ ਗਏ ਆ। ਕਿਉਂਕਿ ਸਾਨੂੰ ਹੁੰਦਾ ਕੋਈ ਗੱਲ ਨੀ ਉਹ ਤਾਂ ਬਾਅਦ ਚੋਂ ਵੀ ਹੋਜੂਗਾ। ਪਹਿਲਾਂ ਆਪਣੇ ਕੰਮ ਕਰ ਲਈਏ ਜਿਹੜੇ ਹੋ ਰਹੇ ਆ
ਕੰਮ ਕਰਦੇਆਂ ਜੋ ਮਰਜੀ ਕਰਦੇ ਆ ਮੇਰਾ ਨਾਮ ਜਪਦਾ ਰਿਹਾ
ਬਿਲਕੁਲ ਪਰ ਅਸੀ ਉਹਦੇ ਚ ਵੀ ਨਹੀ ਕਰਦੇ ਨਾ।
ਓਗੀ ਨਾ-
ਅਸੀ ਸਿਰਫ ਉਹ ਦੇਖਦੇ ਹਾਂ ਕਿ ਸਾਡੇ ਕੋਲ ਸਾਡੇ ਕੋਲ ਟਾਈਮ ਹੀ ਨਹੀ ਹੁੰਦਾ ਜਿੱਦਾਂ
ਟਾਈਮ ਉਹੀ ਨਾ ਟਾਈਮ ਵਕਤ ਨਹੀ ਹੈਗਾ।
ਵਕਤ ਨਹੀ ਹੈਗਾ ਪਰ ਜਦੋ ਵਕਤ ਤਾਂ ਉਸ ਚੀਜ਼ ਲ ਆਣਾ ਫੇਰ ਅਸੀ ਕਹਿਦੇ ਆ ਵੀ ਫਿਰ ਟਾਈਮ ਹੀ ਟਾਈਮ।
ਅਸੀ ਮਤਲਬ ਨੂੰ ਯਾਦ ਕਰ ਰੱਬ ਤੋਂ ਹਨਾ ਮਤਲਬ ਮਤਲਬ ਹੋਏ ਸਹੀ
ਜਦੋਂ ਸਾਡੇ ਕੋਲ ਕੋਈ ਚਾਰਾ ਨਹੀ ਹੁੰਦਾ ਸਾਨੂੰ ਪਤਾ ਹੁੰਦਾ ਵੀ ਸਾਡਾ ਕੋਈ ਕੰਮ ਨਹੀ ਬਣ ਰਿਹਾ ਫੇਰ ਅਸੀਂ ਉਹਨੂੰ ਧਿਆਉਣਾ ਸ਼ੁਰੂ ਕਰਦੇ ਹਾਂ ਤੇ ਫੇਰ ਉਹ ਸਾਡੇ ਪਰ ਫੇਿਰ ਵੀ ਅਸੀਂ ਕਹਿੰਦੇ ਅਸੀਂ ਬੇਸ਼ੁਕ ਰਹਿ ਜਿਹੇ ਹਾਂ ਪਰ ਉਹ ਸਾਡੇ ਫ ਵੀ ਕੰਮ ਬਹੁਤ ਸਵਾਰ ਦਿੰਦਾ।
ਉਹ ਤਾਂ ਆਪੇ ਆਉਣਾ ਜਦੋਂ ਆਪਾਂ ਉਹਨੂੰ ਯਾਦ ਕਰਾਂਗੇ ਤਾਂ। ਸਾਰਿਆਂ ਦੀ ਸੁਣਦਾ ਹੀ ਐਵੇਂ ਕਹਿਣਾ ਕੋਈ ਥੋੜਾ ਲੇਟ ਹੋ ਗਿਆ। ਉਹਨੇ ਸੁਨ ਲੈਣੀ ਹੈ।
ਸਹੀ ਗੱਲ ਹੈ ਸੁਣਦਾ ਉਹ ਸਾਰਿਆਂ ਦੀ ਇਹ ਗੱਲ ਤੁਹਾਡੀ ਸਹੀ ਹੈ। ਕੋਈ ਵੀ ਇਏਦਾਂ ਦਾ ਬੰਦਾ ਨਹੀਂ ਹੈ ਜ
ਭਾਵੇਂ ਉਹਨੂੰ ਕੋਈ ਯਾਦ ਕਰੇ ਨਾ ਕਰੇ
ਬਿਲਕੁਲ! ਕਰਨਾ ਉਹਨੇ ਸਾਰਿਆਂ ਲਈ ਬਰਾਬਰ ਆ।
ਹਮ।
ਜੋ ਮਰਜ਼ੀ ਹੋ ਜਵੇ।
ਹਾਂਜੀ ਚਲੋ।
ਬਹੁਤ ਜੋ ਠੀਕ ਹੈ ਭੈਣ ਜੀ।
ਸਤਿ ਸ਼੍ਰੀ ਅਕਾਲ!